ਹਾਂਜੀ ਸਤਿ ਸ਼੍ਰੀ ਅਕਾਲ
ਹਾਂਜੀ ਹੋਰ ਸੁਣਾਓ ਜਿੱਦਾਂ ਠੀਕ ਓ
ਜ
ਹੈਲੋ ਹੈਲੋ
ਹੈਲੋ ਹਾਂਜੀ, ਹਾਂਜੀ ਸਭ ਵਧੀਆ ਤੁਸੀਂ ਸੁਨਾਓ
ਹਾਂਜੀ, ਹਾਂਜੀ ਵਧੀਆ ਠੀਕ ਠਾਕ ਹੋਰ ਕੀ ਕਰ ਰੇ ਸੀਗੇ
ਬਸ ਕੁਛ ਨੀ ਅੱਜ ਲੇਟ ਹੀ ਹੋ ਗਿਆ ਸੀ ਇਹਨਾਂ ਦਾ
ਅੱਛਾ ਜੀ
ਹਾਂਜੀ ਗੈਸਟ ਆਏ ਦੇ ਸੀ ਉਦੇ ਕਰਕੇ ਲੇਟ ਹੋ ਗਏ ਸੀ
ਹਾਂ ਥੋੜ੍ਹਾ ਜਿਆ ਹੋ ਜਾਂਦਾ ਨਾ ਫਿਰ ਮਿਸਬੈਲੈਂਸ ਹੋ ਜਾਂਦਾ ਟਾਈਮਿੰਗ ਹ ਬੱਚੇ ਘਰੇ ਗਏ ਸਕੂਲ
ਨਹੀਂ-ਨਹੀਂ ਹਜੇ ਤੇ ਛੁੱਟੀਆਂ ਉਨਾਂ ਦੀਆਂ
ਹੂੰ ਅੱਛਾ ਜੀ ਠੀਕ ਹੈ ਜੀ ਹੋਰ ਕੀ ਕਰ ਲਿਆ ਨਾਸ਼ਤਾ ਪਾਣੀ ਹੋ ਗਿਆ। ਹੁਨ ਤੇ ਲੰਚ ਦੀ
ਨਾਸ਼ਤਾ ਤੇ ਹੋ ਗਿਆ ਸੀ ਲੰਚ ਦਾ ਹੁਨ ਹਜੇ ਹੋਨਾ ਤਿਆਰੀ
ਅੱਛਾ ਜੀ ਠੀਕ
ਹਾਂ ਹਮ ਰਾਜ ਬਾਗ ਕੀਤੇ ਦੇ ਉਨਾਂ ਨੂੰ ਲਗਾਉਣਾ ਤੜਕਾ ਲਗਾਣਾ
ਅੱਛਾ ਠੀਕ ਏ
ਹਾਂਜੀ ਬੱਚੇ ਖਾ ਲੈਂਦੇ ਆ ਖੁਸ਼ ਹੋ ਕੇ
ਹਾਂ ਤੇਰੀ ਵਾਲੀ ਸਬਜ਼ੀ ਥੋੜੇ ਜਿਹੇ ਚਲੋ ਟਾਈਮ ਵੀ ਕੱਢ ਜਾਂਦੀ ਹੈ ਤੇ ਬੱਚੇ ਖਾ ਵੀ ਲੈਂਦੇ ਆ ਖੁਸ਼ ਹੋ ਕੇ ਆ ਭੜਥਾ ਵਗੈਰਾ ਵੀ ਬਹੁਤ ਲਾਈਕ ਕਰਦੇ ਆ ਬੱਚੇ ਦੇ ਉੱਦਾਂ
ਹਾਂਜੀ ਉਹੀ ਬਣਾਉਣਾ ਪੈਂਦਾ ਨਾ ਫਿਰ ਜਿਹੜੇ ਬੱਚੇ ਹੀ ਖਾ ਲੈਣ।
ਹਾਂ ਬਿਲਕੁਲ -ਬਿਲਕੁਲ ਗਈ ਮੇਰੇ ਘਰੇ ਨਾ ਮਸ਼ਰੂਮ ਪਸੰਦ ਨਹੀਂ ਕਰਦੇ ਬੱਚੇ ਪਸੰਦ ਕਰਦੇ ਆ। ਫਿਰ ਦੋ-ਦੋ ਸਬਜ਼ੀਆਂ ਦਾ ਹੋ ਜਾਂਦਾ ਪੰਗਾ। ਹਾਂਜੀ
ਮੈਂ ਤੇ ਮਸ਼ਰੂਮ ਬਣਾਨਣੀ ਆ ਬਿਲਕੁਲ ਅ ਫਰਾਈ ਕਰਕੇ ਬਸ
ਹਾਂਜੀ ਆਹ ਫਰਾਈਡ ਕਰਕੇ ਅੱਛਾ ਬਣ ਜਾਂਦਾ। ਪਾਣੀ ਵਗੈਰਾ ਹੋ ਜਾਂਦੇ ਨਾ ਉਹਦਾ ਨਿਕਲ ਜਾਂਦਾ।
ਅ ਖੁਸ਼ ਹੋ ਕੇ ਨਾਲੇ ਸੁੱਕੀ ਵੀ ਥੋੜੀ ਰਹਿੰਦੀ ਇੱਕ ਤੇ ਇਹਨਾਂ ਨੂੰ ਸੁੱਕੀਆਂ ਚੀਜ਼ਾਂ ਬੜੀਆਂ ਪਸੰਦ ਏ। ਹਾਂ ਤਰੀ ਵਾਲੇ ਜੇ ਹਾਂ ਉਹ ਤੇ ਤਰੀ ਵਾਲੀ ਚੀਜ਼ ਹੋਣੀ ਚਾਹੀਦੀ ਏ ਜਿਹਦੇ ਇੱਕ ਰਾਜਮਾਂ ਚਨੇ ਤੇ ਬਲੈਕ ਚਨੇ ਬਸ ਇਹ ਤਰੀ ਵਾਲੇ ਹੁੰਣੇ ਆ ਬਾਕੀ ਸਾਰੀ ਸੁੱਕੀ ਹੁੰਣੀ ਚਾਹੀ
ਹਾਂ ਵਧੀਆ ਇਹਨਾਂ ਲਈ ਉਹੀ ਬੱਚੇ ਜੋ ਪਸੰਦ ਕਰ ਲੈਨ ਉਹੀ ਬਣਾਉਣ 'ਚ ਮਜ਼ਾ ਵੀ ਆਂਦਾ ਆ।
ਹਾਂਜੀ
ਫੇਰ ਮਨ ਨੂੰ ਵੀ ਤਸੱਲੀ ਹੁੰਦੀ ਕਿ ਚਲੋ ਬੱਚਿਆਂ ਨੇ ਕੁਛ ਖਾ ਲਿਆ।
ਬਿਲਕੁਲ ਹਾਂਜੀ ਫਿਰ ਜਦੋਂ ਸਕੂਲ ਲੱਗ ਜਾਣੇ ਫਿਰ ਇਹੀ ਹੁਣ ਟਿਫਿਨ ਪੈਕ ਕਰ ਲੋ ਫਟਾਫਟ ਇਹ ਵੀ ਵਧੀਆ ਸੁਕੀ ਸਬਜ਼ੀ ਨਾਲ ਵੀ ਚਲੋ ਨਿਕਲ ਜਾਂਦਾ ਟਿਫਿਨ ਲਿਬੜਦਾ ਨਹੀਂ ਹੈਗਾ। ਫਿਰ ਜ਼ਿਆਦਾ ਸੁੱਕੀ ਸਬਜ਼ੀ ਹੀ ਵਿੱਚ ਪੈਂਦੀ ਹੈ ਭਿੰਡੀ ਹੋ ਗਈ ਜੋ ਮੋਰਨਿੰਗ 'ਚ ਟਾਈਮਲੀ ਬਣ ਜਾਵੇ ਉਹਹੀ ਸਬਜ਼ੀ
ਹੂੰ
ਫਿਰ ਬਣਾਂਣੀ ਪੈਂਦੀ ਏ।
ਸੁੱਕੀ ਸਬਜ਼ੀ 'ਚ ਸਵੇਰੇ ਲੈ ਕੇ ਜਾਂਦੇ ਆ ਜਾਂ ਬੋਇਲ ਆਲੂ ਤੇ ਜਾਂ ਇਹ ਚੀਮਾ ਨਿਊਟਰੀ
ਹਾਂ
ਤੇ ਜਾਂ ਮਸ਼ਰੂਮ ਬਸ ਇਹ ਸੁੱਕੀ ਤਾਂ ਤਿੰਨੋ ਟੈਮ ਦੇ ਦੋ।
ਤਿੰਨੋ ਟਾਈਮ ਦੇ ਦੋ ਚਾਹੇ ਵਧੀਆ ਮੇਰੇ ਆਪ ਇੱਦਾਂ ਹੀ ਨਾ ਜ਼ਿਆਦਾਤਰ ਤਾਂ ਇਹ ਨਿਊਟਰੀ ਚੂਰਾ ਮਟਰ ਪਾ ਕੇ ਅਤੇ ਬਣਾ ਕੇ ਅਤੇ ਪਾ ਦਿਉ ਉਹ ਖੁਸ਼ ਹੋ ਕੇ ਖਾ ਲੈਣਗੇ।
ਹਾਂਜੀ ਆਲੂ ਮਟਰ ਵੀ ਸੁੱਕੇ ਖਾ ਸਕਦੇ।
ਹਾਂਜੀ ਸੁੱਕੇ- ਸੁੱਕੇ
ਫਰ ਸਕੂਲ ਤਰੀ ਵਾਲੀ ਚੀਜ਼ ਵੀ ਅੱਛੀ ਲੱਗਦੀ ਵੀ ਫਿਰ ਸਾਰਾ ਖਰਾਬ ਹੋ ਜਾਂਦਾ ਫੇਰ ਬੁੱਕਸ ਵਗੈਰਾ ਵੀ ਹੁੰਦੀ ਏ।
ਹਾਂ ਸਾਰਾ ਖ਼ਰਾਬ ਹੋ ਜਾਂਦੀ ਬੁੱਕਸ ਵਗੈਰਾ ਵੀ
ਆਹ ਛੋਟੇ ਦੀ ਲੱਗੀ ਸੀ ਓਨਲਾਈਨ ਕਲਾਸ
ਅੱਛਾ ਜੀ,
ਹਾਂਜੀ, ਤੇ ਹੁਣੇ ਥੋੜ੍ਹੀ ਅੱਧਾ ਘੰਟਾ ਆਇਆ ਹਾਂ ਅੱਧਾ ਘੰਟਾ ਆਇਆ ਫਿਨਿਸ਼ ਹੋਈ ਏ।
ਹਾਂਜੀ
ਵਰਕ ਆ ਗਿਆ ਹੁਣ ਠਹਿਰ ਸ਼ਾਮੀ ਕਰਵਾਵਾਂਗੇ ਥੋੜਾ ਜਿਹਾ
ਠੀਕ- ਠੀਕ ਏ।
ਹਾਂਜੀ
ਫਿਰ ਤੁਸੀਂ ਆਪ ਹੀ ਕਰਵਾਉਂਦੇ ਟਿਊਸ਼ਨਸ ਰਖਵਾਈ ਏ।
ਟਿਊਸ਼ਨ ਹਜੇ ਤੇ ਟਿਊਸ਼ਨ ਨਾਲ ਇਹਨੇ ਵੀ ਛੁੱਟੀਆਂ ਕੀਤੀਆਂ ਕਿਉਂਕਿ ਉਹਦੀ ਮੈਰਿਜ ਵੀ ਹੈ ਨਾ। ਥੋੜ੍ਹੀ ਜਿਹੀ ਸ਼ੋਪਿੰਗ ਵਗੈਰਾ ਕਰ ਕਰਦੀ ਪਿਆ ਤੇ ਹਾਂਜੀ, ਅ ਅਗਸਤ ਵਿੱਚ ਉਹਦੀ ਮੈਰਿਜ ਏ, ਫਿਫਟੀਨ ਅਗਸਤ ਨੂੰ। ਤੇ ਉਹ ਕਹਿੰਦੇ ਮੈਂ ਟਿਊਸ਼ਨ ਛੁੱਟੀਆਂ ਦਾ ਕੰਮ ਮੈਂ ਨਹੀਂ ਕਰਾ ਸਕਦੀ, ਤੁਸੀਂ ਕਰਾ ਲਓ, ਮੈਨੂੰ ਹੁਣ ਥੋੜ੍ਹਾ ਆਪਣਾ ਵੀ
ਹਾਂ ਇਹੀ ਤੇ ਹੈ, ਫਿਰ ਉਹਨਾਂ ਨੇ ਵੀ ਆਪਣਾ ਟਾਈਮ ਮੈਨੇਜ ਕਰਨਾ।
ਹਾਂਜੀ, ਤਾਂ ਫੇਰ ਮੈਂ ਕਿਹਾ ਚਲੋ ਠੀਕ ਐ, ਮੈਂ ਛੁੱਟੀਆਂ ਦਾ ਕੰਮ ਮੈਂ ਕਰਾ ਦਾਂਗੀ, ਬਾਕੀ ਤੁਸੀਂ ਜੋ ਹੋ ਗਏ, ਉਹੀ ਕਰਾ ਦੋ
ਹਾਂਜੀ,
ਐਹ ਮਹੀਨਾ ਡੇਢ ਮਹੀਨਾ ਪੜ੍ਹਾਦੇਗੀ ਟੂਸ਼ਨ।
ਹਾਂ, ਫੇਰ ਬਾਅਦ ਵਿੱਚ ਨਵੀਂ ਥਾਂ ਤੁਹਾਨੂੰ ਲੱਭਣੀ
ਹਾਂਜੀ -ਹਾਂਜੀ।
ਹੂੰ- ਹੂੰ ਪਰ ਇਹ ਹੈ ਨਾ ਟਿਊਸ਼ਨ ਤੇ ਬੱਚਾ ਥੋੜ੍ਹਾ ਟਾਈਮ ਆਪਣਾ ਕਰ ਲੈਂਦਾ, ਲਰਨਿੰਗ ਵਗੈਰਾ ਦਾ। ਹੋ ਜਾਂਦਾ ਏ, ਘਰੇ ਇੱਕ ਤਾਂ ਮਾਵਾਂ ਕੋਲ ਵੀ ਓਨਾ ਕੁ ਟਾਈਮ ਹੁੰਦਾ।
ਮਾਵਾਂ ਕੋਲ ਇਹ ਹੋ ਜਾਂਦਾ ਨਾ, ਮਾਵਾਂ ਕੋਲ ਬੱਚੇ ਡਰਦੇ ਨੀ ਹੈਗੇ।
ਡਰਦੇ ਹੀ ਨਹੀਂ ਹੈਗੇ ਹਾਂ ਕੋਈ ਨੀ ਮੰਮਾ ਰੁਕ ਕੇ ਪੜ੍ਹ ਲਾਂਗੇ। ਹਜੇ ਲਰਨ ਕਰਨ ਦੋ ਜਿਹ ਉਹ ਉੱਥੇ ਪਤਾ ਹੈ, ਥੋੜ੍ਹਾ ਡਰ ਹੁੰਦਾ ਬੱਚੇ ਨੂੰ ਟੀਚਰ ਨਾਲ।
ਹਾਂਜੀ -ਹਾਂਜੀ ਉੱਥੇ ਸਕੂਲ ਵੀ ਬੱਚੇ ਮੈਡਮਾਂ ਦੇ ਡਰ ਏ, ਟਿਊਸ਼ਨ ਵਾਲੀ ਦਾ ਵੀ ਡਰ ਏ। ਉਹ ਤੇ ਡਰਦੇ ਮਾਰੇ ਉੱਥੇ ਫੇਰ ਪੜ੍ਹ ਵੀ ਲੈਂਦੇ ਆ, ਕੰਮ ਵੀ ਸਾਰਾ ਕਰ ਦਿੰਦੇ ਆ, ਇੱਥੇ ਤੇ ਮੰਮੀ ਦੋ ਮਿੰਟ ਰੁ ਉਹ ਹੁਣੇ ਕਰ ਲੈਂਦੀ ਐ, ਮੰਮਾ ਦੋ ਮਿੰਟ ਰੁੱਕੋ ਹੁਣੇ ਕਰ ਲੈਂਦੇ।
ਅੱਛਾ -ਅੱਛਾ ਕਦੀ ਭੁੱਖ ਲੱਗ ਗਈ ਐ, ਕਦੀ ਵਾਸ਼ਰੂਮ ਮ ਆ ਗਿਆ, ਕਦੀ ਕੁਛ ਕਦੀ ਕੁਛ ਏਦਾਂ ਹੀ ਚੱਲਦਾ ਹੁੰਦਾ ਇਹਨਾਂ ਦਾ। ਔਰ ਵੈਸੇ ਵੀ ਆਪਣਾ ਥੋੜ੍ਹੇ ਜਿਹੇ ਨਾ ਟਾਈਮ ਵੀ ਨਹੀਂ ਆਪਾਂ ਸੀਟਿੰਗ ਨਹੀਂ ਦੇ ਸਕਦੇ। ਪ੍ਰੋਪਰ ਚਿਗਰ ਨਾ ਆਪਾਂ ਸੀਟਿੰਗ ਦੇ ਦੀਏ, ਨਹੀਂ ਦੇ ਸਕਦੇ।
ਹਾਂਜੀ- ਹਾਂਜੀ। ਵੈਸੇ ਤੇ ਸਾਡੇ ਘਰ ਵੀ ਪੜ੍ਹਾਂਦੇ ਆ ਟਿਊਸ਼ਨ। ਬਟ ਘਰ ਦੇ ਬੱਚੇ, ਘਰ ਨਹੀਂ ਪੜ੍ਹ ਸਕਦੇ।
ਨਹੀਂ ਪੜ੍ਹਦੇ, ਬਿਲਕੁਲ ਨਹੀਂ ਪੜ੍ਹ ਸਕਦੇ।
ਦੋ ਮਿੰਟ ਬਾਅਦ ਆਣਗੇ ਮੰਮਾ ਇਹ ਦੇ ਦੋ, ਮੰਮਾ ਭੁੱਖ ਲੱਗੀ ਐ ਮੰਮਾ ਇਹ ਦੇ ਦੋ
ਹੂੰ-ਹੂੰ--ਹੂੰ ਠੀਕ ਐ।
ਤਾਂ ਇਹ ਫਿਰ ਥੋੜਾ ਜਹਾ ਬਾਹਰ ਹੀ ਲੱ
ਹਾਂ, ਨਹੀਂ ਸਹੀ ਐ ਬਿਲਕੁਲ। ਥੋੜਾ ਡਰ ਤੇ ਹੋਏਗਾ ਨਾ, ਹਾਂ ਟਿਊਸ਼ਨ ਟੀਚਰ ਨੇ ਸੁਣਨਾ ਟੱਬ ਦੇ ਵਿੱਚ ਡੰਟ ਹੋ ਗਈ ਬੇਇਜ਼ਤੀ ਹੁੰਦੀ, ਬੱਚੇ ਬੇਇਜ਼ਤੀ ਬੜੀ ਜਲਦੀ ਫੀਲ ਕਰਦੇ ਇੱਕ ਤੇ।
ਹਾਂਜੀ -ਹਾਂਜੀ।
ਹੂੰ- ਹੂੰ, ਹਾਂ।
ਤੇ ਸੀ।
ਹਾਂ ਜੀ, ਹਾਂਜੀ।
ਹਾਂਜੀ- ਹਾਂਜੀ, ਤੁਸੀਂ ਬਣਾ ਲੀ ਸਬਜ਼ੀ।
ਹਾਂਜੀ, ਮੇਰੀ ਨਾ ਰਾਤੀ, ਮਤਲਬ ਬਣੇ ਸੀ ਆਲੂ- ਮਟਰ, ਬਤਾਉ ਵੀ, ਪਏ ਸੀ। ਬੈਂਗਨ ਵੀ ਪਏ ਸੀਗੇ, ਤੇ ਫਿਰ ਮੈਂ ਕਿਹਾ ਚਲੋ ਪਹਿਲਾਂ ਉਹਨਾਂ ਨੂੰ ਖ਼ਤਮ ਕਰੀਏ, ਫਿਰ ਸ਼ਾਮ ਨੂੰ ਦੇਖੂੰਗੀ ਬਣਾਉਂਗੀ।
ਸ਼ਾਮੀ ਦਾਲ ਹੀ ਵਾਰਾ ਖਾਂਦੀ ਏ, ਰਾਤੀ ਤੇ
ਬਿਲਕੁਲ ਸਹੀ ਗੱਲ ਐ, ਦੋ ਕੁ ਵਾਰੀ ਸਬਜ਼ੀਆਂ ਸੁੱਕੀਆਂ ਖਾ ਕੇ ਫਿਰ ਤੇ ਦਿਲ ਕਰਦਾ ਐ ਤਾਂ ਬਸ ਹੁਣ ਤਰੀ ਵਾਲੀ ਕੋਈ ਦਾਲ ਹੋ ਜਾਵੇ, ਜਾਂ ਤਰੀ ਵਾਲੀ ਸਬਜ਼ੀ ਹੋ ਜਾਵੇ।
ਰਾਤੀ ਤੇ ਇਹ ਨਾ ਪਤਾ ਦਾਲ ਹੀ ਵਾਰਾ ਖਾਂਦੇ ਏ, ਕਿਉਂਕਿ ਕੋਈ ਕੋਈ ਲੈ ਮੰਗ ਨੀ ਸਕਦਾ ਤੇ ਸੁੱਕੀ ਸਬਜ਼ੀ ਕਿੰਨੀ- ਕਿੰਨੀ ਪੂਰੀ ਕਰਨੀ ਐ।
ਹਾਂ। ਉਹੀ ਤੇ, ਹੈ। ਸੁੱਕੀ ਸਬਜ਼ੀ ਨਾਲ, ਪੂਰਾ ਨਹੀਂ ਸਰਦਾ ਹੈਗਾ।
ਹਾਂਜੀ- ਹਾਂਜੀ, ਕਿਉਂਕਿ ਬੱਚੇ ਵੀ, ਖੁਸ਼ ਹੋ ਕੇ ਫੇਰ। ਖਾਂਦੇ ਆ। ਫੇਰ ਇੱਕ ਤੋਂ, ਦੋ ਵਾਰੀ ਵੀ, ਮੰਗ ਲੈਂਦੇ ਆ।
ਹਾਂਜੀ।
ਤੇ, ਫੇਰ ਤਾਂ ਹੀ, ਨਾ ਮੈਂ ਵੀ, ਰਾਤੀ ਜ਼ਿਆਦਾਤਰ ਦਾਲ ਹੀ, ਬਣਾਨਦੀ ਹਾਂ। ਅੱਛ।
ਹੂੰ, ਠੀਕ ਹੈ, ਠੀਕ ਹੈ।
ਤੇ, ਅੱਜ ਤੇ, ਰਾਜਮਾਂ ਬਣ ਗਏ, ਹੁਣ ਤੇ ਰਾਤ ਵੀ ਨਿਕਲ ਜਾਣੀ ਆ। ਉਹਨਾਂ ਨਾਲ ਹੀ। ਫੇਰ ਸਵੇਰੇ, ਦੇਖਾਂਗੇ ਕੀ ਬਣਾਣਾ। ਬੱਚਿਆਂ ਦੀ, ਫਰਮਾਇਸ਼ਾਂ ਤੇ। ਚੰ ਦੀ ਬ ਜਿ ਤ ਜਿੰਨੀ ਤੱਕ ਘਰ ਐ।
ਅੱਛਾ ਜੀ।
ਜਦੋ ਕਿ ਆ। ਹੋਰ ਸੁਣਾਓ? ਮੌਸਮ ਕਿੱਦਾਂ, ਅੱਜ ਇੱਧਰ।
ਮੌਸਮ, ਅੱਜ ਤੇ, ਬੜੀ ਗਰਮੀ ਏ ਇਥੇ। ਕੱਲ ਥੋੜਾ ਦੋ ਦ। ਠੰਡ- ਠੰਡਾ, ਰਿਹਾ ਸੀ। ਰਾਤੀ ਬੜਾ। ਹਾਂਜੀ। ਰਾਤੀ ਬੜਾ, ਝਾੜ ਬਣਿਆ ਪਿਆ ਸੀ, ਇੱਧਰ ਹੁਣ ਇੰਨੀ, ਓਨੀ ਗਰਮੀ ਪਈ।
ਹਾਂ ਹਾਂ ਹਾਂ। ਔਰ, ਲਾਈਟ ਦੀ ਵੀ, ਬੜੀ ਪੰਗਾ, ਹਾਂ। ਅੱਛਾ! ਨਹੀਂ ਸਾਡੇ, ਤੂਫਾਨ ਓਨਦਾ। ਤਾਂ ਨਹੀਂ ਮੈਨੂੰ, ਪਤਾ ਹੈਗਾ। ਪਰ ਇਨਾ ਹੈ, ਕਿ ਹਵਾ ਬਹੁਤ ਚੱਲ ਰਹੀ ਸੀਗੀ।
ਮੀਂ, ਰਾਤੀ ਬੜਾ ਹੀ ਆਯਾ। ਏਦਾਂ, ਬੱਦਲ ਹੋਇਆ। ਅਸੀ ਸਾਰੇ, ਕਾਲਾ ਹੋਇਆ ਪਿਆ ਸੀ। ਤੇ। ਪਰ ਹੈ ਕੀ, ਲਾਈਟ ਨੀ, ਗਈ ਸੀ।
ਹਾਂ। ਲਾਈਟ ਵੀ, ਚਲੀ ਜਾਂਦੀ ਹੈ, ਨਾ। ਫੇਰ, ਇਹ ਜਦੋਂ ਮੈਂ, ਸਤ- ਮੈਂ ਲੇਟੀ ਆ, ਉਦੋਂ ਹੀ, ਲਾਈਟ ਗਈ ਹੈ। ਪਰ ਨੀਂਦ ਆ ਗਈ। ਰੂਮ ਠੰਡਾ ਹੋ ਗਿਆ ਸੀਗਾ।
ਅੱਛਾ- ਅੱਛਾ, ਆਹ ਲਾਈਟ ਨੀ ਗਈ। ਲਾਈਟ ਜਾਂਦੀ ਏ ਨਾ, ਮੇਰਾ ਬੇਟਾ ਨਾਲ ਹੀ, ਉੱਠ ਕੇ ਬੈ, ਮੰਮਾ ਹਾਏ, ਲਾਈਟ ਵਾਲੇ ਨੂੰ ਫੋਨ ਕਰੋ। ਲਾਈਟ ਵਾਲੇ ਨੂੰ ਫੋਨ ਕਰੋ। ਮੈਂ, ਕਿਹਾਂਦਾ ਕੋਈ ਪਾਵਰ ਹਾਊਸ। ਤੁਸੀ, ਲੱਗੇ ਜਿਹੜੇ ਬੈ-
ਫੋਨ ਕਰਾਂ।
ਜਦੋਂ, ਆਉਣੀ ਹੋਏਗੀ। ਤੇ, ਉਦੋਂ ਹੀ ਆਏਗੀ।
ਉਹ ਵਧੀਆ?
ਸਾਡੇ, ਲਾਗੇ ਇੱਥੇ ਕੋਈ ਨੀ, ਹੈਗਾ ਨਾ, ਪਾਵਰ ਹਾਊਸ। ਕੋਲ ਹੀ, ਹੈ। ਪੰਜ, ਦਸ ਮਿੰਟ ਦਾ ਰਸਤਾ ਹੀ।
ਹਾਂ।
ਹਾਂਾਲਾਂ ਜੇ ਪਾਪਾ ਜੀ, ਤੁਸੀਂ ਫੋਨ ਕਰੋ, ਤੁਹਾਡੇ ਫਰੈਂਡ, ਉੱਥੇ ਲੱਗੇ ਦੇ ਹੁੰਣੇ ਆ। ਉਹਨਾਂ ਦੇ ਇੱਕ, ਦੋ ਫਰੈਂਡ ਵੀ, ਲੱਗੇ ਸੀ, ਨਾ। ਉੱਥੇ, ਤੇ ਫੇਰ। ਫੋਨ ਕਰਦੇ ਆ। ਹਾਂ, ਦਸ ਮਿੰਟ ਤੱਕ, ਆ ਜਾਏਗੀ। ਅੱਧੇ ਘੰਟੇ ਤੱਕ ਆ ਜਾਏਗੀ। ਤੇ ਫੇਰ, ਉਹਨੂੰ ਤਸੱਲੀ, ਹੋ ਜਾਂਦੀ ਵੀ, ਹਾਂ ਆ ਜਾਏਗੀ।
ਜਾਊਗੀ ਹਾਂ। ਹ- ਹਾਂ।
ਆ ਜਾਵੇਗੀ ਲਾਈਟ।
ਹਾਂ। ਫੇਰ ਜਦੋਂ ਬੱਚਿਆਂ ਦੇ। ਸਕੂਲ ਲੱਗ ਜਾਂਦੇ ਆ। ਫੇਰ ਤਾਂ ਤੁਸੀਂ ਜਲਦੀ, ਮਤਲਬ ਟਰਾਈ ਕਰਦੇ ਹੋ, ਗੇ ਨਾ।
ਹਾਂਜੀ। ਮੈਂ, ਪੂਰੇ ਪੰਜ ਵਜੇ ਉੱਠ ਜਾਂਦੀ ਹਾਂ। ਜਦੋਂ ਬੱਚੇ ਸਕੂਲ ਲੱਗ ਜਾਂਦੇ।
ਹਾਂਜੀ।
ਪੰਜ ਵਜੇ ਉੱਠ- ਉੱਠ ਕੇ। ਫੇਰ, ਵਾਸ਼ਰੂਮ ਹੋਣਾ ਹੈ। ਫਿਰ, ਨਹਾ ਕੇ ਫਿਰ ਉਥੇ ਕਿਚਨ ਵਿੱਚ ਵੜਨਾ ਵੈਂ, ਫਿਰ ਉਥੇ ਹਾਂਜੀ ਸ ਜੀ ਵਗੈਰਾ ਬਣਾਣੀ ਫੇਰ ਇਹਨਾਂ ਦਾ ਦੇਖਣਾ ਸਾਰਾ
ਓਕੇ ਓਕੇ
ਹਾਂਜੀ ਕਿਉਂਕਿ ਮੈਂ ਸਬਜ਼ੀ ਫੇਰ ਦੁਪਹਿਰ ਦੀ ਇੱਕੋ ਟਾਈਮ ਬਣਾ ਲੈਂਦੀ ਹਾਂ ਮੋਰਨਿੰਗ ਵਿੱਚ ਹੀ
ਹਮ ਹਾਂ ਬਿਲਕੁਲ ਸਹੀ ਹੈ ਇੱਕ ਟਾਈਮ ਨ ਚਲੋ ਬੰਦਾ ਬਣਾ ਲਵੇ ਦੋ ਟਾਈਮ ਚੱਲ ਜਾਂਦਾ ਆ ਮੈਂ ਕਿਹਾ ਇੱਕ ਟਾਈਮ ਬਣਾ ਲਉ ਦੋ ਟਾਈਮ ਚਲੋ ਚੱਲ ਜਾਂਦਾ ਹੈ
ਹਾਂਜੀ ਹਾਂਜੀ ਕਿਉਂਕਿ ਹੁਣ ਤਾਂ ਵੈਸੇ ਗਰਮੀ ਹੈ ਗਰਮੀ ਚ ਤੇ ਇਹ ਅਹ ਪਈ ਵੀ ਇਹ ਖ਼ਰਾਬ ਹੋ ਜਾਂਦੀ ਹੈ
ਹਮ ਬਿਲਕੁਲ ਫਿਰ ਕੁਛ ਸਬਜ਼ੀਆਂ ਹੁੰਦੀਆਂ ਵਾਰ ਵਾਰ ਹੈ ਨਹੀਂ ਦਿਲ ਕਰਦਾ ਖਾਣ ਨੂੰ ਭਿੰਡੀ ਹੈ ਨਾ ਉਹ ਜਦੋਂ ਬਣਾਈ ਉਦੋਂ ਹੀ ਖਾ ਲਓ ਸਹੀ ਲੱਗਦੀ ਆ
ਹਾਂਜੀ ਹਾਂਜੀ।
ਤੇ ਜਦੋਂ ਉਹਨੂੰ ਫਰਿੱਜ ਰੱਖ ਕੇ ਫਿਰ ਯੂਜ ਕਰੋ ਦਿਲ ਹੀ ਨਹੀਂ ਕਰਦਾ ਖਾਣ ਨੂੰ
ਹਾਂਜੀ ਚਲੋ ਮੈਂ ਨਾ ਫਰੀ ਹੋ ਕੇ ਕਰਦੀ ਹ ਠੀਕ ਹੈ ਠੀਕ ਸਤ ਸ਼੍ਰੀ ਅਕਾਲ
ਸਤਿ ਸ਼੍ਰੀ ਅਕਾਲ ਜੀ